ਹੈਲੋ ਸਤਿ ਸ਼੍ਰੀ ਅਕਾਲ ਜੀ ਭੈਂਜੀ, ਹਾਂਜੀ ਵਧੀਆ ਜੀ। ਤੁਸੀਂ ਦੱਸੋ ਕਿੱਦਾਂ ਠੀਕ ਹੋ।
ਠੀਕ-ਠਾਕ, ਪਾਰਕ ਵਿੱਚ ਆਈ ਸੀ ਘੁੰਮਣ ਵਾਸਤੇ।
ਅੱਛਾ, ਵਧਿਆ ਹੈ ਸਹੀ ਗੱਲ ਏ।
ਹਾਂਜੀ, ਉਹ ਫੇਰ ਪੂਰਾ ਦਿਨ ਬੈਠ-ਬੈਠ ਕੇ ਵੀ ਥੱਕ ਜਾਂਦੇ ਆ ਅੰਦਰ।
ਸਹੀ ਗੱਲ ਏ, ਸਹੀ ਗੱਲ ਏ ਅਸੀਂ ਵੀ ਦੇਖਦੇ ਹਾਂ ਹੁਣ ਬੱਚਿਆਂ ਨੂੰ ਲੈ ਕੇ ਜਾਊਗੀ ਪਾਰਕ ਚ ਘੁੰਮਣ ਲਈ।
ਅੱਛਾ-ਅੱਛਾ।
ਬੱਚੇ ਵੀ ਪਰੇਸ਼ਾਨ ਹੋ ਗਏ ਮੇਰੇ।
ਹਾਂਜੀ, ਕੱਲ ਅਸੀਂ ਸੋਚਦੇ ਪਏ ਮੂਵੀ-ਮੂਵੀ ਦੇਖਣ ਜਾਈਏ।
ਅੱਛਾ-ਅੱਛਾ, ਕਿਹੜੀ ਮੂਵੀ ਦੇਖਣ ਜਾਓਗੇ?
ਆਪਾਂ, ਪੰਜਾਬੀ ਬੱਚੇ ਬੋਲਦੇ ਸੀ ਆਸ਼ੂ ਕਿਹੜਾ? ਕਿਹਰੀ ਮੂਵੀਜ਼?
ਹੁਣ ਤੋ, ਚੜ੍ਹਦੀ ਕਲਾ ਲੱਗੀ ਏ ਵਧੀਆ ਜੀ, ਹੂੰ ਵਧੀਆ ਏ। ਫੈਮਿਲੀ ਪਿਕਚਰ ਹੇ।
ਹਾਂਜੀ- ਹਾਂਜੀ, ਹਾਂਜੀ ਬੱਚੇ ਆਪਣੇ ਆਪ ਤੇ, ਮੋਬਾਇਲ ਬ ਟਿਕਟ ਬੁੱਕ ਕਰ ਲੈਂਦੇ ਮੂ-ਮੂਵੀ ਦੇਖ ਲੈ ਬ ਮੂਵੀ ਦੇਖ ਲੈਂਦੇ ਕਿਹਰੀ ਲੱ ਲੱਗੀ ਹੋਈ ਏ।
ਹਾਂਜੀ- ਹਾਂਜੀ ਨਾ'ਚ ਪੰਜਾਬੀ'ਚ ਚੜ੍ਹਦੀ ਕਲਾ ਜੋ ਪਿਕਚਰ ਹੁਣ ਚੱਲ ਰਹੀ ਏ ਵਧੀਆ।
ਹਾਂਜੀ।ਉਹ ਪਲੈਨ ਕਰਕੇ ਫਿਰ, ਆਪਾਂ ਆਪਣਾ ਕੰਮ ਹੈਗਾ ਜਾਨ ਦਾ ਬਸ
ਹਾਂ, ਜੇ ਉਹਦੇ ਪੰਜਾਬ'ਚ ਹਿਸਟਰੀ ਦੱਸੀ ਏ, ਉਧਰ ਪੰਜਾਬ ਕੀ, ਏ ਕੀ ਨਹੀਂ, ਏਦਾਂ ਸਬ।
ਹਾਂ।ਕੁ ਉਹ ਵਧੀਆ, ਵ ਬੋਲਣ ਵਾਲੀ ਕੁੜੀ ਸੀ। ਬੋਲਣਾ ਵੀ ਚਾਹੀਦਾ ਏ ਹਰੇਕ ਦੇ ਸਾਹਮਣੇ, ਜ ਸਵਾਲ-ਜਵਾਬ ਕਰਨਾ ਚਾਹੀਦਾ।
ਸਹੀ ਗੱਲ ਏ, -ਸਹੀ ਗੱਲ ਹੈ।
ਹਰੇਕ ਕੁੜੀ ਨੂੰ ਟ੍ਰੇਨਿੰਗ ਹੋਣੀ ਚਾਹੀਦੀ ਏ ਬੋਲਣ ਦੀ, ਹਰੇਕ ਦੇ ਸਾਮਨੇ। ਹਾਂਜੀ- ਹਾਂਜੀ, ਜੇ ਆਪਾਂ ਚੁੱਪ-ਚੁੱਪ ਹੈਨਾ। ਹਰ ਕੋਈ ਫਿਰ ਫਾਇਦਾ ਕਰ ਚੱਕ ਕੇ ਚਲੇ ਜਾਂਦਾ। ਹਾਂਜੀ। ਸਾਡੇ ਨਾ ਉੱਥੇ ਅਹ ਮਹਾਰਾਸ਼ਟਰ ਵਿੱਚ ਨਾ ਰੋਡ ਬਹੁਤ ਖ਼ਰਾਬ ਸੀ ਨਾ। ਤਾਂ ਇੰਨਾ ਖਰੋ ਖ਼ਰਾਬ ਸੀ ਫਿਰ ਮੇਰਾ ਬ੍ਰਦਰ ਨੂੰ ਅਸੀਂ ਉਹ ਕੀਤਾ ਸੀ ਅ ਬ੍ਰਦਰ ਨੇ ਮ ਸਾਡੇ ਸਾਰੇ ਲੋਕਾਂ ਦੀ ਹੈਲਪ ਕੀ ਸੀਂ, ਮਰੋਡ ਬਣਾਣ ਨੂੰ
ਅੱਛਾ, ਹਨ
ਸਾਰੇ ਮਿੱਟੀ ਰੋਡ ਰੋਡ ਤੇ, ਮਿੱਟੀ ਅੰਦਰ ਆਂਦੀ ਹੁੰਦੀ ਸੀ, ਘਰ ਵਿੱਚ ਤਾਂ, ਫਿਰ ਮੇਰੇ ਬ੍ਰਦਰ ਨੇ, ਹਲਕੀਰ ਕੀਤਾ ਸੀ। ਕਰਦਾ ਨਾ ਮੰਤਰੀ ਵਗੈਰਾ ਨਾਲ ਬਣਦੀ ਉਹਦੀ ਵਧੀਆ।
ਅੱਛਾ।
ਉਹਨਾਂ ਨੂੰ ਕਹਿ ਕੇ, ਰੋਡ ਬਣਾਇਆ ਸਾਰੇ ਲੋਕ ਅੱਜ ਨੂੰ ਸੁਣਾਂਦੇ ਆ ਮੇਰੇ ਭਰਾ ਨੂੰ ਕਿ ਵਧੀਆ। ਤੁਸੀਂ ਤੇਰੇ ਕਰਕੇ, ਸਾਡਾ ਗ--ਗੰਨ ਨਿਕਲ ਗਿਆ।
ਤਾਰੀਫਾ ਕਰਦੇ ਨੇ ਫੇਰ, ਉਹ ਇਦਾਂ ਹੀ ਹੁੰਦੇ ਆਮ ਸਾਰੇ
ਹਾਂਜੀ।ਜੇ ਵਧੀਆ ਕੰਮ ਕਰੇਗੇ ਤਾਰੀਫ ਵੀ ਮਿਲਣੀ ਨਹੀਂ ਤਾਂ, ਉਸ ਤੋਂ ਬਾਅਦ ਫਿਰ, ਜੇ ਨਹੀਂ ਕੰਮ ਕਰੇਗੇ ਫਿਰ ਗਾਲਾਈ ਮਿਲਣੇ ਹਾਂਜੀ, ਫਿਰ-ਫਿਰ ਵੋਟਰ ਲੈਣ ਵਾਲੇ ਜੋਗੇ ਵੀ ਨਹੀਂ ਬਨਦੇ ਹਾਂ।ਇਕ ਦੋ ਪੈਸਾ ਵੀ ਬਹੁਤ ਬਡਦੇ ਨਾ ਫਿਰ ਪੈਸਾ ਵੰਡ ਕੇ, ਫਿਰ ਜਿੱਤ ਜਾਂਦੇ।
ਸਹੀ ਗੱਲ ਐ।
ਪਰ, ਬੰਦਾ ਨਹੀਂ ਦੇਖਦੇ ਨਾ ਕੇਰਾ ਸਹੀ ਆ, ਕੇਰਾ ਗਲਤ ਆ, ਉਹ ਨਹੀਂ ਦੇਖਦੇ
ਹਾਂਜੀ।
ਫਿਰ ਤੁਸੀ, ਔਰ ਟੀਵੀ-ਟੂਵੀ ਨਹੀਂ ਦੇਖਦੇ?
ਟੀਵੀ ਤਾ, ਸ ਦੋ-ਦਿਨ ਤਾਂ ਦੇਖ-ਦੇਖਕੇ ''ਮੈਂ ਏਨੀ ਪਰੇਸ਼ਾਨ ਹੋ ਗਈ ਏ, ਖਬਰਾਂ ਦੇਖ-ਦੇਖਕੇ ਓ--ਵੇਂ ਜਵੇਲਾ ਅਮਰੀਕਾ ਪਾਸੇ ਬੜਾ ਭੁਕੰਪ ਆਇਆ ਨਾ, ਉਥੇ ਦੋ ਇਕੱਠੇ ਆਏ ਨੇ।
ਅੱਛਾ, ਅੱਛਾ, ਅੱਛਾ।
ਉਹ ਦੇਖ ਦੇਖਕੇ ਇਨੇ ਪਰੇਸ਼ਾਨ ਹੋ ਗਈ, ਨਾਲੇ ਫਿਰ ਮੇਰੇ ਦੋ-ਤਿੰਨ ਫਰੈਂਡਸ ਦਾ ਫੋਨ ਆਇਆ ਸ
ਹੂੰ, ਹੂੰ
ਕੌਲ ਕੀਤੇ ਸੀ, ਫਿਰ ''ਮੈਂ ਮੇਰਾ ਨਾ ਸਰਦਰਦ ਹੋਇਆ ਕੌਲ ਕਰ ਕਰ
ਕੋਈ- ਕੋਈ ਨਿਊਜ਼ ਫੇਕ ਵੀ ਹੁੰਦੀ।
ਨਾ ਇਹ ਤਾਂ ਰਿਅਲ ਹੈਗੀ ਹ ਸਹੀ ਹ
ਹਾਂਜੀ ਹੁਣ ਅੱਜ ਕੱਲ ਤਾਂ ਹਾਂਜੀ ਬੋਲੋ ਮੈਂ ਕਿਹਾ ਅੱਜ ਕੱਲ ਤਾਂ ਉਹ ਵੀ ਪੌਦੇ ਵਗੈਰਾ ਵੀ ਨਹੀਂ ਲਾਉਂਦੇ ਲੋਕ ਤੋੜ ਪਹਿਲਾਂ ਕਿੰਨੇ ਆਰਿਆ ਵੀ ਨਹੀਂ ਆਉਂਦੀਆਂ ਸੀ ਜਦ ਜਿੰਨੇ ਭਉਦੇ ਪੌਦੇ ਹੁੰਦੇ ਸੀ ਉਹਨੇ ਬਿਮਾਰੀਆਂ ਵੀ ਨਹੀਂ ਸੀ ਹੈ ਨੀ ਨਾ ਪੌਦੇ ਵਗੇ ਤੋੜੀ ਤੋੜੀ ਜਾਂਦੇ ਆ
ਹਾਂਜੀ ਹਾਂ ਫਿਰ ਉਹ ਸਰਕਾਰ ਨੇ ਇਦਾਂ ਹੀ ਕੀਤਾ ਹੈਗਾ ਤੋੜੀ ਜਾਓ ਪੇਡ ਕੱਟੀ ਜਾਓ ਫਿਰ ਉਹਦੇ ਨਾਲ ਆਕਸੀਜਨ ਲੈਵਲ ਸਾਰੀ ਦਿੱਕਤ ਨਹੀਂ ਆ ਰਹੀ ਹੁਣ
ਹੁਣ ਤਾਂ ਸਾਹ ਦੀ ਪ੍ਰੋਬਲਮ ਕਿੰਨੀ ਬੀਪੀ ਦੀ
ਆਪਾਂ ਵੀ ਮਿਲੇਗੇ ਆਪਾਂ ਜਿਹਨੂੰ ਵੀ ਮਿਲੇਗਾ ਉਨੂੰ ਕਹੋ ਤੁਸੀਂ ਤੇ, ਅੱਜ ਜਦੋਂ ਵੀ ਘਰ ਬਣਾਂਦੇ ਤੋ, ਇੱਕ ਪੌਦਾ ਤੁਸੀਂ ਜਰੂਰ ਲਾਓ, ਜਾ ਨੀਮ ਦਾ ਲਾਓ ਯਾ ਕੁਝ ਔਰ ਵੀ ਲਾਓ, ਪੌਦਾ ਪਰ ਲਾਓ
ਨੀਮ ਵੀ ਬਹੁਤ ਵਧੀਆ ਹੋਂਦੀ ਸ਼ਰੀਰ ਵਾਸਤੇ, ਆਪਣਾ ਓ--ਕਰਨ ਵਾਸਤੇ। ਦਵਾਈ ਵਗੈਰਾ ਵੀ ਬਣਦੀ ਆ, ਫਿਰ ਉਹਦਾ ਸੁਰਮਾ ਵਗੈਰਾ ਵੀ ਬੰਦਾ ਅੱਜਕੱਲ ਆਪਾਂ ਸੁਰਮਾ, ਕਾਜਰ ਵਗੈਰਾ ਲਾਂਦੇ ਉਹ ਕੇਮੀਕ ਜਲਦੀ ਹੋਂਦੀ ਕਾਜਰ, ਸੂਰਮਾ
ਸਹੀ ਗੱਲ।
ਹੰ, ਔਰ ਹੁਣ ਜਿਵੇਂ ਕੜ ਆ, ਇਹਦਾ ਨੀਮਦੇ ਉਹ ਵੀ ਬਨਦਾਏ, ਓ ਇਨਾ ਸੋਹਣਾ ਕਾਜਰ ਬੰਨਦਾ ਉਹਨੂੰ ਤਵੇ ਤੇ ਕਾਲਾ ਅਹ ਕਾਲੇ ਕਾਲੇ ਕਰਕੇ ਮੱਖਣ ਪਾ ਕੇ ਕੁਛ ਤੇ ਵੀ ਬਣਾਉਂਦੇ ਹੁੰਦੀ ਸੀ
ਨਹੀਂ ਅਸੀਂ ਪਤਾ ਅਸੀਂ ਕੀ ਕਰ ਰਹੇ ਕਪੂਰ ਆਉਂਦਾ ਕਪੂਰ ਹਾਂ ਓ ਤੁਹਾਨੂੰ ਦੱਸਦੀ ਆ ਮੈਂ ਕੀ ਬੋਲਦੇ ਨੂੰ ਅਜਵਾਇਨ ਹੋ ਗਇ ਔਰ ਇੱਕ ਦੋ ਚੀਜ਼ਾਂ ਦੇ ਨੇ ਇਹਨੂੰ ਮਿਕਸ ਕਰਕੇ ਸਰੋਂ ਦੇ ਤੇਲ ਵਿੱਚ ਪਾ ਕੇ ਰੱਖਦੇ ਨੇ ਔਰ ਉਹਦੇ ਉੱਪਰ ਬਤ ਪਾ ਦਿੰਦੇ ਨੇ ਕਾਪੂਜ਼ ਦੀ ਕਾਪੂਜ਼ ਦੀ ਜੋ ਰੁਈ ਕਹਿੰਦੇ ਨੇ ਨਾ
ਹਾਂਜੀ ਹਾਂਜੀ ਹਾਂਜੀ
ਉਹ ਮਤਲਬ ਬੱਤੀ ਬਣਾ ਕੇ ਉਹਦੀ ਦੀਏ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਜੋਤ ਲਾਉਂਦੇ ਨੇ ਵੱਡੀ ਸਾਰੀ ਫਿਰ ਉਹਦੇ ਜਿਦਾ ਦਾ ਗੋਲ ਜਾਂ ਪਤੀਲਾ ਹੋਵੇ ਉਹ ਟੱਕ ਕੇ ਰੱਖਦੇ ਨੇ ਜੋ ਉਹਦੀ ਕਾਲਸ ਆਉਂਦੀ ਹੈ ਨਾ ਉਹ ਕਾਲਸ ਨਾਲ ਉਹਦਾ ਕਾਜਲ ਬਣਦਾ ਬਸ ਜਦੋਂ ਕਾਲਸ ਤੁਸੀਂ ਰਾਤ ਨੂੰ ਕਰਕੇ ਰੱਖ ਦੇੋ ਸਵੇਰ ਤੱਕ ਇੰਨੀ ਕਾਲਸ ਜੰਮ ਜਾਂਦੀ ਪਤੀਲੇ ਉੱਪਰ ਇੰਨਾ ਕੁਛ ਕਰਕੇ ਕੱਢੋ ਕਾਲਾ ਰੱਤਬ ਭੱਖਾ ਵੀ ਖਾ ਸਕਦੇ ਹ ਆਪਾਂ ਪਰ ਤੁਸੀਂ ਜਦੋਂ ਕੱਢੋਗੇ ਨਾ ਉਹਦੇ ਵਿੱਚ ਤੁਸੀਂ ਕੋਕੋਨਟ ਓਇਲ ਜਿੱਦਾਂ ਨਾਰੀਅਲ ਦਾ ਤੇਲ ਜਾਂ ਕੁਛ ਔਰ ਤੁਸੀਂ ਯੂਜ ਕਰਕੇ ਉਸ ਅੰਦਰ ਪਾ ਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ
ਦੇਸੀ ਘਿਓ ਵੀ ਪਾ ਸਕਦੇ ਨਾ
ਜੋ ਮਰਜ਼ੀ ਪਾ ਲੋ ਬਦਾਮ ਦਾ ਤੇਲ ਪਾਲੋ ਕਿ ਨਾਰੀਅਲ ਤੇਲ ਪਾਲੋ ਵਧੀਆ ਕਾਜਲ ਹੋਮਮੇਡ ਚੀਜ਼ਾਂ ਬਣ ਜਾਂਦੀ ਹੈ
ਹਾਂਜੀ ਇੱਕ ਸਾਡੇ ਨਾ ਪੀ ਪੀਰਾ ਜਦੋਂ ਹਾਂਜੀ ਹਾਂਜੀ ਪੀਰਾਂ ਦੀ ਜਗ੍ਹਾ ਆਉਂਦੀ ਸਾਡੇ ਇੱਥੇ ਪਿੰਡਾਂ ਵਿੱਚ ਨੀ ਆਉਂਦੀ ਆਪਣੇ ਵੀਰਵਾਨ ਨੂੰ ਜੋ ਜੋ ਜਾਂਦੇ ਆ
ਹਾਂ ਜੋਤ ਜਗਾਉਂਦੇ ਆ ਹਾਂਜੀ
ਹਾਂਜੀ ਹਾਂਜੀ ਉੱਥੇ ਇਕ ਤੇਲ ਦਾ ਦੀਵਾ ਚੜ੍ਹਦਾ ਨਾ ਉਹ ਵੀ ਕਾ ਕਾਲਸ ਨਹੀਂ ਹੁੰਦੀ ਉਹ ਵੀ ਕਾਲਸ ਬਹੁਤ ਵਧੀਆ ਹੁੰਦੀ ਉਹ ਵੀ ਅਸੀਂ ਜਦ ਵੀ ਮੱਥਾ ਟੇਕ ਮੱਥਾ ਟੇਕਣੇ ਜਾਂਦੇ ਉਹ ਕਾਲਸ ਤੇ ਲਾ ਕੇ ਉਂਗਲੀ ਨਾਲ ਅਸੀਂ ਕਾਜਲ ਪਾ ਕੇ ਆ ਜਾਂਦੇ ਹੁੰਦੇ ਸੀ। ਹਮ-ਹਮ। ਹਾਂਜੀ-ਹਾਂਜੀ।
ਬਤਾਇਆ ਸੀ, ਵੀ ਮੇਰੇ ਪਰ ਪਰਿਵਾਰ ਉਹਨਾਂ ਨੂੰ ਮੰਨਦੇ ਨੇ।
ਹਾਂਜੀ, ਆਪਣੇ ਪਣ ਪੰਜਾਬ ਦੇ ਖਾਸੇ ਜਿਵੇਂ ਮੰਨਦੇ ਆ।
ਹਾਂ ਹੁਣ ਤਾਂ ਚਲੋ ਅਸੀਂ ਛੱਡਤਾ, ਮਤਲਬ ਮੇਰੀ ਸਾਸ ਨੇ ਅੰਮ੍ਰਿਤ ਛੱਕਿਆ ਹੋਇਆ ਨਾ।
ਹਮ।
ਉਹ ਉਹਨਾਂ ਨੇ ਛੱਡਤਾ, ਫਿਰ ਅਸੀਂ ਸਿੱਖ ਪਰਿਵਾਰ ਚ ਤੁਹਾਨੂੰ ਪਤਾ ਹੀ ਗੁਰੂ ਗ੍ਰੰਥ ਸਾਹਿਬ ਜ਼ਿਆਦਾ ਮੰਨਦੇ ਹਾਂ ਅਸੀਂ ਤਾਂ।
ਹਾਂਜੀ, ਹੋ ਹਾਂਜੀ ਫੇਰ ਤੁਸੀਂ ਜੂਸ ਵਗੈਰਾ ਪੀਂਦੇ ਹੁੰਦੇ?
ਹਾਂ ਪੀ ਲੈਣੇ ਹਾਂ, ਫਰੂਟ ਖਾ ਲੇ।
ਲੇਡੀਜ਼ ਨੂੰ, ਲੇਡੀਜ਼ ਨੂੰ ਬਹੁਤ ਜ਼ਰੂਰੀ ਆ। ਜੂਸ ਵਗੈਰਾ
ਲੈਂਦੇ ਆ ਪੀਂਦੇ ਤਾਂ ਸਾਰਾ ਕੁਛ ਅਸੀਂ ਸਾਰਾ ਕੁਛ
ਫਰੂਟ ਵਗੈਰਾ ਕੱਟ ਕੇ ਮਤਲਬ ਆਹੋ ਕੋਈ ਕੋਈ ਪ ਲੇਡੀਜ਼ ਘੋਰ ਕਰ ਦਿੰਦੀ ਫਰੂਟ ਪਏ ਹੁੰਦੇ ਕੱਟਣੇ ਦੀ ਹਿਕਾ ਹਿੰਮਤ ਨੀ ਰਹਿੰਦੀ ਜਾਂ ਬੰਦਾ ਔ ਫਿਰ ਉਹ ਸਰੀਰ ਦਾ ਜਿੰਨਾ ਆਪਾਂ ਫਰੂਟ ਖਾਵਾਂਗੇ ਉਣਾ ਆਪਣੇ ਸ਼ਰੀਰ ਵਧੀਆ ਰਹਿੰਦਾ
ਲੇਡੀਜ਼ ਨੂੰ ਤਾਂ ਕਰਦੇ ਕੰਮ ਨੀ ਮੁੱਕਦੇ ਤੁਟੈ ਕੱਟ ਕੇ ਕਦੋਂ ਖਾਣ ਦਾ ਟਾਈਮ ਮਿਲੇਗਾਲ ਫੁਲਜਾ ਜਾਂਦੇ ਬੰਦੇ ਉਹ। ਲੇਡੀਜ਼ ਇਨੇ ਡਿਪ੍ਰੈਸ਼ਨ ਚ ਚਲੀ ਜਾਂਦੀ ਹੈ ਬੱਚੇ ਨੂੰ ਸਾਂਭ-ਸਾਂਭ ਕੇ ਸਾਰਾ ਦਿਨ। ਉਹ ਮੈਂਟਲੀ ਟੋਰਚਰ ਹੋ ਜਾਂਦੀ ਹੈ, ਫੇਰ ਉਹਦੇ ਕਰਕੇ ਫਿਰ ਉਹ ਧਿਆਨ ਥੋੜ੍ਹੀ ਰਹਿੰਦਾ ਏ। ਬੱਚਿਆਂ ਨੂੰ ਖਵਾਓ ਪਿਆਓ, ਪਰ ਅਪਣਾ ਧਿਆਨ ਹੁੰਦਾ ਹੀ ਨੀ ਹੈ।
ਉਹੀ ਨਾ। ਹੁਣ ਮੈਂ ਅੱਜ ਮੈਂ ਕੰਮ ਸੀ ਮੈਨੂੰ ਫੇਸਿਆਲ ਕਰਨਾ ਸੀ ਕਿਸੇ ਦਾ, ਮੈਂ ਬੇ ਬੇਟੇ ਨੂੰ ਮੈਂ ਕਿਹਾ ਮੈਨੂੰ ਕੌਫੀ ਬਣਾ ਕੇ ਦੇ, ਮੇਰਾ ਅੱਜ ਬਹੁਤ ਸ਼ਰੀਰ ਜਿਹਾ ਡਾਓਨ ਆ। ਫ ਬੇਟੇ ਨੇ ਮੈਨੂੰ ਇੱਕ ਕੱਪ ਚ ਕੌਫੀ ਬਣਾ ਕੇ ਦਿੱਤੀ। ਚਾਹ ਨਾਲ ਤਾਂ ਚਾਹ ਬ ਚਾਹ ਪੀਣੀ ਵੀ ਨੀ ਚਾਹੀਦੀ ਇੰਨੀ। ਉਹੀ ਸ਼ ਸ਼ਰੀਰ ਨੂੰ ਨੁਕਸਾਨ
ਬਲੈਕ ਕੌਫੀ ਪੀਣੀ ਹਾਂ। ਬਲੈਕ ਕੌਫੀ ਪੀ ਲਓ, ਵਿਦਾਊਟ ਸ਼ੂਗਰ
ਕੌਫੀ ਵੱਧ ਵੀ ਨਹੀਂ ਪੀਣਾ ਚਾਹੀਦਾ, ਕੌਫ ਬੀ ਪੀ ਵੀ ਘੱਟਦਾ।
ਹਾਂ ਪਰ ਉਹ ਪੀਓ, ਤੁਸੀਂ ਇੱਕ ਵਾਰੀ ਪੀਓ। ਨਹੀਂ ਜਦੋਂ ਮੋਟਾਪਾ ਹੈਗਾ ਕਰੋਰੀ ਨਹੀਂ ਹੈ। ਪਰ ਤੁਸੀਂ ਇੱਕ ਵਾਰੀ ਪੀਓ ਦਿਨ ਚ, ਉਹ ਹਾਰਟ ਵਾਸ
ਅੱਛਾ-ਅੱਛਾ।
ਹਾਂਜੀ।
ਹਾਏ।
ਹੋਰ?
ਤੇ ਤੁਸੀਂ ਦੱਸੋ ਕੀ ਕਰਦੇ ਸੀ?
ਬਸ ਦੇਖ ਲੋ ਤੁਸੀਂ ਕੌਫੀ ਦੀ ਯਾਦ ਕਰਾਈ ਹੁਣ, ਕੌਫੀ ਬਣਾ ਲੈਂਣੇ ਹਾਂ, ਅਸੀਂ ਬਲੈਕ ਕੌਫੀ।
ਹਾਂਜੀ ਕਦੋਂ ਕਦਾਏ ਤਾਂ ਵਿੱਚ-ਵਿਚ ਤਾਂ ਪੀਣਾ ਵੀ ਚਾਹੀਦਾ।
ਹਾਂ ਮੈਂ ਮਿੱਠਾ ਨੀ ਪਾਉਂਣੀ ਹਾਂ, ਪਰ ਮੈਂ ਏਦਾਂ ਹੀ ਬਲੈਕ ਕੌਫੀ ਪੀਨੀ ਆ। ਕਿਉਂਕਿ ਮੇਰਾ ਵੇਟ ਕਾਫੀ ਵੱਧ ਗਿਆ ਸੀ ਨਾ, ਉਹਦੇ ਕਰਕੇ ਕਟਾਉਣ ਲਈ ਮ ਜੀਰਾ ਕੋਫੀ ਸਟਾਰਟ ਕੀਤਾ, ਨਿੰਬੂ ਦਾ ਪਾਣੀ ਸਵੇਰੇ ਪੀਂਣੀ ਆ।
ਦੁੱਧ ਪੀਣਾ ਬਹੁਤ ਜ਼ਰੂਰੀ ਹੈ ਹਾਡ ਹੱਡੀਆਂ ਅਹ ਤੀਹ ਤੋਂ ਬਾਅਦ ਆਪਣੇ ਹੱ ਹੱਡੀ ਆ ਕਮਜ਼ੋਰ ਹੋ ਜਾਂਦੇ ਨਾ। ਲੇਡੀਜ਼ ਦੇ, ਫੇਰ ਉਹਦੇ ਵਾਸਤੇ ਬਹੁਤ ਜਰੂਰੀ ਹੈ ਦੁੱਧ।
ਦੁਧ ਚ ਤੁਸੀਂ ਸਿਨੇਮਨ, ਜੋ ਦਾਲਚੀਨੀ ਪਾਊਡਰ ਆਉਂਦਾ ਉਹ ਪਾ ਕੇ ਪੀਆ ਕਰੋ।
ਹਾਂਜੀ, ਮੇਰੇ ਪਾਊਡਰ ਬਣਿਆ ਹੋਇਆ ਸੀ। ਹਾਂਜੀ ਸੌਂਫ ਸੌਂਫ ਹੋ ਗਿਆ, ਇਲੈਚੀ ਹਾਂਜੀ, ਇਲੈਚੀ ਸੌਂਫ ਸਾਰਾ ਚੀਜ਼ਾਂ ਮ ਮੇਰਾ ਪਾਊਡਰ ਬਣਾ ਕੇ ਰੱਖਿਆ ਹੋਇਆ।
ਬਹੁਤ ਵਧੀਆ ਹੁੰਦਾ ਦਾਲ ਚੀਨੀ ਪਾਊਡਰ ਵਧੀਆ ਹੁੰਦਾ।
ਹਾਂਜੀ-ਹਾਂਜੀ।
ਹਾਂਜੀ।
ਹਾਂ ਹੋਰ-ਹੋਰ। ਉਹ ਵੀ ਮੈਂ ਤਾਂ ਬੀ ਪੀ ਵਗੈਰਾ ਵਾਸਤੇ ਵੀ ਮੈਨੇ ਪੋਡਰ ਬਣਾਇਆ ਹੋਇਆ। ਅਜਵੈਨ, ਸੌਫ ਤੇ ਮੈਂ ਜਦ ਮੈਨੂੰ ਬੀ ਪੀ ਅ ਉਹ ਨਹੀਂ। ਕਿਦੇ ਵਾਸਤੇ? ਏਹ ਐਸੀਡਿਟੀ ਵਾਸਤੇ।
ਅੱਛਾ, ਐਸੀਡਿ
ਹਾਂਜੀ ਅਹ ਸੌਫ, ਅਜਵੈਨ, ਸੌਂਫ ਸਾਰਾ ਕੁਝ ਮਿਕਸ ਕਰ ਕਿ ਜੀਰਾ, ਦੋ ਤਿੰਨ ਚੀਜ਼ਾਂ ਪਾ ਕੇ ਮਿਸਰੀ ਨੀ ਹੁੰਦੀ ਆਪਣੀ ਮਿਸਰੀ।
ਹਾਂਜੀ-ਹਾਂਜੀ।
ਉਹ ਬਹੁਤ ਵਧੀਆ ਹੁੰਦੀ ਨਾ ਖਾਣੀ, ਉਹ-ਉਹ ਵਿੱਚ ਮਿਕਸ ਕਰਕੇ ਸਾਰਾ ਵਧੀਆ ਮੈਂ ਪਾਊਡਰ ਬਣਾਇਆ ਹੋਇਆ। ਕੋਸੇ ਪਾਣੀ ਅ ਕੋਸੇ ਪਾਣੀ ਨਾਲ ਮੈਂ ਉਹੀ ਲੈਂਦੀ ਆ।
ਅੱਛਾ-ਅੱਛਾ। ਠੀਕ ਆ। ਹੋਰ ਜ ਬਸ ਕੋਈ ਮੈਂਨੂੰ ਵੀ ਦੇਖੂੰਗੀ, ਮੈਂ ਬਾਅਦ ਚ ਤੁਹਾਨੂੰ ਕਾਲ ਕਰੂੰਗੀ ਪੁੱਛੂਗੀ। ਐਸੀਡਿਟੀ ਤੋਂ ਮੈਨੂੰ ਵੀ ਬਹੁਤ ਜ਼ਿਆਦਾ ਰਹਿੰਦੀ।
ਹਾਂਜੀ ਫੇਰ ਹਾਂਜੀ ਮੇਰੇ ਨਾ ਪੱਥਰੀ ਆ ਨਾ ਇਹਦੇ ਪੀਤੇ ਦੀ ਪੱਥਰੀ ਆ ਮੇਰੇ ਹਾਂਜੀ, ਉਹ ਕ ਉਹਦਾ ਓਪਰੇਸ਼ਨ ਹੀ ਹੋਣਾ।
ਹਾਂਜੀ।
ਹਾਂ ਹੁਣ ਤੁਹਾਨੂੰ ਪਤਾ ਹੈ ਪਾਣੀ ਵਿੱਚ ਖ਼ਰਾਬੀ ਆਉਂਦੀ ਪਈਏ ਇੰਨੀ ਇੰਨੀ ਖ਼ਰਾਬ ਪਾਣੀ ਨਾਲ ਬਿਮਾਰੀਆਂ ਲੱਗੀ ਜਾਂਦੇ ਆ।
ਹਮ ਸਹੀ ਗੱਲ ਹੈ ਇਸ ਕਰਕੇ ਅਲਕਲਾਈਨ ਵਾਟਰ ਪੀਆ ਕਰੋ, ਉਹਦੇ ਨਾਲ ਵਧੀਆ ਰਹਿੰਦਾ।
ਹਮ ਦਾਰ ਕਹਦੇ ਇਹਦਾ ਫਿਲਟਰ ਦੇ ਪਾਣੀ ਨਾਲ ਵੀ ਨੁਕਸਾਨ ਕੀਟਾਣੂ ਬੰਦ
ਫਿਲਟਰ ਫਿਲਟਰ ਇੱਕ ਵੱਖਰੀ ਚੀਜ਼ ਹੁੰਦੀ ਐ। ਫਾਈਨ ਵਾਟਰ ਇੱਕ ਵੱਖਰੀ ਚੀਜ਼ ਹੁੰਂਦੀ, ਤੁਸੀਂ ਲ ਲਾਈਨ ਵਾਟਰ ਯੂਜ ਕਰਕੇ ਦੇਖੋ ਤੁਹਾਨੂੰ ਆਪ ਫ਼ਰਕ ਪੈ ਜਾਣਾ।
ਹਾਂਜੀ, ਜੇ ਕਿਸੇ ਦੇ ਘਰੇ ਮੈਂ ਪਾਣੀ ਪੀ ਲੈਂਣੀ ਨਾ ਮੈਨੂੰ ਵਧੀਆ ਲੱਗਦਾ। ਜੇ ਆਪਾਂ ਹੁਣ ਘਰੇ ਬਿਨਾਂ ਫਿਲਟਰ ਤੋਂ ਪੀਂਦੇ ਉਹ ਸਵਾਦ ਵੀ ਨੀ ਲੱਗਦਾ। ਮੇਰੇ ਤਾਂ ਦੋ ਕੁੱਟਾ ਵੀ ਨੀ ਪੀਤੇ ਜਾਂਦੇ। ਉਹ ਜੇ ਫਿਲਟਰ ਦਾ ਪਾਣੀ ਪੀਏ ਨਾ ਤੇ ਦੋ ਤਿੰਨ ਗਿਲਾਸ ਪੀਤੇ ਜਾਂਦੇ।
ਹਾਂਜੀ-ਹਾਂਜੀ, ਅਲਕਾਲਈਨ ਵਾਟਰ ਦਾ ਵਧੀਆ ਦਾ ਆ ਰਓ ਦਾ।
ਥੋੜੇ ਦਿਨਾਂ ਤੱਕ ਅਸੀਂ ਅਹ ਵਧੀਆ ਕੰਪਨੀ ਦਾ ਹੀ ਲਾਵਾਂਗੇ, ਥੋੜ੍ਹਾ ਮਹਿੰਗਾ ਹੋਵੇ। ਪਰ ਵਧੀਆ ਕੰਪਨੀ ਦਾ ਹੀ ਲਾਵਾਂਗੇ।
ਵਧੀਆ, ਫਿਲਟਰ ਨੀ ਲਾਣਾ। ਫਿਲਟਰ ਚ ਵੀ ਬਹੁਤ ਉੱਥੇ ਦਾ ਇੱਕ ਅਲਕਾਲਈਨ ਵਾਟਰ ਕਹਿੰਦੇ ਨਾ ਪਵਾ ਉਹਦੇ ਵਿੱਚ ਤਾਂਬੇ ਦਾ ਸਾਰੇ ਲੇ ਹੁੰਦੀ ਹੈ ਉਹਦੇ ਵਿੱਚ ਤਾਂਬੇ ਦੀ ਗੁਣ ਆਉਂਦੇ ਨੇ ਉਹਦੇ ਵਿੱਚ ਹਮ ਚਲੋ ਠੀਕ ਹੈ ਭੈਣ ਜੀ, ਮੈਂ ਬਾਅਦ ਚ ਕਰਦੀਆਂ ਕਾਕੇ ਨੂੰ ਭੁੱਖ ਲੱਗੀ ਉਹਨੂੰ ਖਵਾ ਦੋ ਕੋਈ ਚੀਜ਼ਾਂ, ਠੀਕ ਹੈ। ਠੀਕ ਹੈ ਸਤਿ ਸ੍ਰੀ ਅਕਾਲ ਜੀ ਹਾਂਜੀ ਨਹੀਂ